ਹੈਲੋ ਹਾਂਜੀ ਸਤਿ ਸ੍ਰੀ ਅਕਾਲ, ਹੋਰ ਸੁਣਾਓ, ਬਸ ਵਧੀਆ। ਹੈਲੋ
ਬਸ ਵਧੀਆ ਅੱਜ ਕਿਵੇਂ ਯਾਦ ਆ ਗਈ, ਬੜੇ ਦਿਨ ਹੋ ਗਏ।
ਵਿਹਲੇ ਬੈਠੇ ਸੀ, ਮੈਂ ਚਲਨੂੰ ਫਿਟਨੈਸ ਵਗੈਰਾ ਦੇਖ ਕਿ ਕਿੱਦਾਂ ਚਲ ਰੀ ਹੈ ਕਿੱਦਾਂ ਨਹੀਂ ਔਰ ਸਵੇਰੇ ਮੋਰਨਿੰਗ ਵਗੈਰਾ ਹੁੰਦੀ ਹੈ ਮੌ ਹੋਰ ਕਹਿੰਦੇ ਨਹੀਂ ਮੋਰਨਿੰਗ
ਹਾਂਜੀ ਚਲੇ ਜਾਂਦੇ ਕਦੇ- ਕਦੇ ਗਰਮੀ ਇੰਨੀ ਬਾਹਰ ਜਾਣ ਨੂੰ ਮਨ ਹੀ ਨਹੀਂ ਕਰਦਾ ਸੀ।
ਅੱਛਾ- ਅੱਛਾ, ਤੁਹਾਨੂੰ ਪਤਾ ਲੋਕਾਂ ਨੂੰ ਬੈਲੀ ਫੈਟ ਵੀ ਬੜਾ ਆ ਰਿਹਾ‌ ਏ। ਬਹੁਤ ਦੁਖ ਹੀ ਦੁਖੀ ਹੈ, ਆਪਣੇ ਬੈਲੀ ਫੈਟ ਤੇ ਹੋਰ ਕਿਸੇ ਚੀਜ਼ ਤੋਂ ਦੁਖੀ ਨੀ ਜਿਤਨੇ ਬੈਲੀ ਫੈਟ ਤੋ ਦੁਖੀ ਹੈ।
ਹਾਂਜੀ-ਹਾਂਜੀ ਪਰ ਮੈਂ ਮੈਂ ਤਾਂ ਇੱਕਦਮ ਯਾਨੀ ਕੇ ਓਕੇ ਆ ਮੇਰੇ ਹਸਬੈਂਡ ਜਾਂਦੇ ਨੇ ਸਵੇਰੇ।
ਨਹੀਂ ਮੈਂ ਹਾਂ, ਪਰ ਮੇਰਾ ਬੈਲੀ ਫੈਟ ਹੈ ਥੋੜਾ ਮੈਂ ਚਾਂਹਦੀ ਆ ਐ ਵੀ ਅੰਦਰ ਹੋ ਜੇ ਗੱਲ ਖਤਮ।
ਕੀ ਹੋਇਆ ਨਾ ਕਿ ਤ ਤੁਹਾਡੇ ਤਾਂ ਤਾਂ ਕਰਕੇ ਹੋ ਜਾਂਦਾ ਹੈ। ਛੋਟਾ ਐ ਨਾ ਬੇਬੀ, ਹਾਂਜੀ। ਜੀ
ਹਾਂ, ਬਸ ਤਾਂ ਕਰਕੇ ਫਿਰ ਉੱਠ ਕੇ ਥੋੜਾ ਬਹੁਤ ਵੋਕ ਕਰ ਲਈਦਾ, ਬਾਕੀ ਸਫਾਈਆਂ ਚ ਆਪਣਾ ਹੋਈ ਜਾਂਦੀ ਹੈ। ਵਰਕ ਆਊਟ ਥੋੜਾ ਪਾਣੀ ਵਗੈਰਾ ਮੈਂ ਪੁ ਪੁਛਿਆ ਏ ਤੇ ਕਹਿੰਦੇ ਥੋੜਾ ਪਾਣੀ ਪੀਓ ਜਿਵੇਂ ਸੋਫ ਦਾ ਹੋ ਗਿਆ, ਜਵੈਣ ਦਾ ਹੋ ਗਿਆ। ਜੀਰੇ ਦਾ ਹੋ ਗਿਆ।
ਹਾਂਜੀ-ਹਾਂਜੀ।
ਤੇ ਕੋਈ ਕਹਿ ਰਿਹਾ ਸੋਫ, ਜਵੈਨ ਜੀਰੇ ਦਾ ਪਾਊਡਰ ਬਣਾ ਕੇ ਰਖ ਲਓ ਰਾਤੀ ਰੋਟੀ
ਹਾਂਜੀ ਇਹ ਸਾਰਿਆਂ ਤੋਂ ਵਧੀਆ ਵਾ। ਸਵੇਰੇ ਉੱਠ ਕੇ ਵੀ ਪੀ ਸਕਦੇ ਹੋ ਤੁਸੀਂ ਇਹ।
ਹਾਂਜੀ ਕਹਿੰਦੇ ਜੇ ਸਵੇਰੇ ਪੀਣਾ ਫੇਰ ਪੀਓ ਪੀਓ ਓਦੋਂ ਜਦੋਂ ਤੁਸੀਂ ਰਾਤੀ ਖਾ ਕੇ ਪੋਡਰ ਨਾਲ ਉਤੋਂ ਕੋਸਾ ਪਾਣੀ ਪੀ ਲੋੋ ਮੈਂ ਕਿਹਾ ਦੇਖਾਂਗੀ ਟ੍ਰਾਈ ਕਰਕੇ ਐ ਵੀ।
ਹਾਂਜੀ-ਹਾਂਜੀ।
ਕਈ ਕਹਿੰਦੇ ਚਾਹ ਆ ਉਹ ਚਾਹ ਪੀਓ ਪਤਾ ਨੀ ਕੀ ਨਾਮ ਐ ਅਜੀਬ ਜਿਹਾ ਕਹਿੰਦੇ ਖੰਡ-ਪੱਤੀ ਪਾਣੀ ਚ ਪਾ ਕੇ ਵੱਖਰੀ ਕਾੜੋ, ਤੇ ਦੁੱਧ ਵਖ ਦੁੱਧ ਵੱਖਰਾ ਕਾੜੋ। ਫਿਰ ਦੋਨਾਂ ਨੂੰ ਮਿਕ ਕਰਕੇ ਆਪਣੇ ਕੱਪ 'ਚ ਛਾਣ ਕੇ ਚਾਹ ਪਾ ਲੋ ਦੁੱਧ ਪਾ ਕੇ ਚਾਹ ਨੀ ਕਾੜਣੀ ਹੈ ਉਹ ਏਦਾਂ ਹੀ ਪੀਣੀ ਹੈ ਚਾਹ।
ਅੱਛਾ। ਜ਼ਿਆਦਾ ਈ ਹੋਇਆ ਤੁਹਾਡੇ।
ਨਹੀਂ ਇਤਨਾ ਨਹੀਂ ਏ।
ਅੱਛਾ।
ਹਾਂ ਘੱਟ ਹੈ, ਹਾਂ ਹੈ ਪਰ ਇਤਨਾ ਨਹੀਂ ਹੈ ਘੱਟ
ਕੋਈ ਨਾ ਹੋ ਜਾਣਾ ਫੇਰ ਆਪੇ ਹੀ ਤੁਸੀ ਸਵੇਰੇ ਜਾਂਦੇ ਹੋਣੇ ਵੋਕ ਤੇ
ਹਜੇ ਵੋਕ ਤੇ ਨੀ ਜਾਂਦੀ ਘਰੇ ਈ ਵਰਕ ਆਊਟ ਕਰ ਲੈਨੀ ਆ ਟੀ ਵੀ ਚਲਾ ਕੇ।
ਹਾਂਜੀ ਚਲੋ ਚੰਗੀ ਗੱਲ ਆ।
ਹਾਂਜੀ ਕੁੱਝ ਸ਼ਾਮੀ ਕਰ ਲਈਦੇ ਆਹ ਕੁੱਛ ਸ਼ਾਮੀ ਕਰ ਲਈ ਦੀ ਹੈ। ਤੁਹਾਡੀ ਕੁੜੀ ਕੀ ਕਰਦੀ ਵੈਸੇ?
ਹਾਂਜੀ
ਗੱਲ ਸ਼ੁਰੂ ਹੋ ਜਾਂਦੀ ਆ, ਮੈਂ ਕਿਹਾ ਮੈਂ ਕੀ ਕਰਾਂ ਤੂੰ ਵੀ ਕਰ ਤੇਰਾ ਬੜਾ ਬੇਨੀਫਿਟ ਹੈਗਾ ਤੂੰ ਵੀ ਕਰ।
ਉਹ ਵੀ ਨਾਲ ਕਰ ਲੈਂਦੀ ਹੈ ਏ। ਥੋੜੀ ਸ਼ਾਮੀ ਕਰ ਲੈਂਦੇ ਆ ਕਈ ਕਹਿੰਦੇ ਐ ਕਿ ਦਾਲਚੀਨੀ ਵਾਲਾ ਪਾਣੀ ਪੀਓ ਸਵੇਰੇ ਕਾੜ ਕੇ, ਉਹਦੇ ਨਾਲ ਚਾਹ ਦੀ ਕਰੀਵਿੰਗ ਘੱਟ ਹੁੰਦੀ ਹੈ।
ਵੈਸੇ ਜਿੰਨਾ ਮੈਂ ਸੁਣਿਆ ਜਿਹੜਾ ਤੁਸੀਂ ਦੱਸਿਆ ਨਾ ਪਹਿਲਾਂ ਸੋਫ ਦਾ ਤੇ ਅਜਵੈਨ ਦਾ ਤੇ ਜੀਰੇ ਦਾ ਇਹ ਜ਼ਿਆਦਾ ਬੈਸਟ ਹੈ। ਇਹ ਜ਼ਿਆਦਾ ਬੈਸਟ ਤੇ
ਇਹੀ ਰਾਤੀ ਕਰਕੇ ਰੱਖਾਂਗੀ। ਮੈਂ ਇਹੀ ਲਵਾਂਗੀ ਰਾਤੀ ਪੋਡਰ ਲੈਨੀ ਆ ਸਵੇਰੇ ਪਾਣੀ ਲੇ ਲਿਆ।
ਹਾਂਜੀ-ਪਾਰਕ ਵਿੱਚ ਜਾਈਦਾ ਸਵੇਰੇ-ਸਵੇਰੇ। ਸਵੇਰੇ ਇਹਨਾਂ ਨੇ ਚਲੇ ਜਾਂਦੇ ਸਵੇਰੇ ਪਾਰਕ ਵਿਚ।
ਅੱ ਸਾਰਾ ਕੋਲ ਸਕਲ ਨੇੜੇ ਨੀ ਹੈ। ਬਹੁਤ ਦੂਰ ਹੈ
ਨਹੀਂ ਸਾਡੇ ਤਾਂ ਘਰ ਦੇ ਕੋਲ ਹੀ ਹੈਗਾ ਨਾ ਤਾਂ ਕਰਕੇ ਸਵੇਰੇ ਚਲੇ ਜਾਂਦੇ ਆ ਪੰਜ ਵਜੇ ਜਾਂਦੇ ਆ ਸੱਤ ਵਜੇ ਆਉਦੇ ਆ ਫਿਰ ਤੁਸੀਂ ਵੀ ਜਾਇਆ ਕਰੋ ਕੋਈ ਜਿੱਦਾਂ ਕੋਈ ਕੋਲ ਜੀ ਨੂੰ ਹੋਵੇ ਪਾਰਕ ਹੋ ਗਿਆ।
ਰ ਸੀ ਕਿ ਮੇਰੀ ਕੁੜੀ ਸੀ ਨਾ ਹੁਣ ਸਕੂਲ ਦਸ ਪੰਦਰਾਂ ਮਿੰਟ ਦਾ ਰ ਹੈਗਾ ਸੀ।
ਇਸ਼ਮ ਨਾਲ ਹਮ
ਅੰਬ ਦੋ ਮਹੀਨੇ ਹੀ ਹੈ
ਅੱਛਾ ਹੁਣ ਛੁੱਟੀਆਂ ਪੈਣੀਆਂ ਤਾਂ ਕਰਕੇ ਨਹੀ ਜਾ ਰਹੇ।
ਹਾਂਜੀ ਹ ਛੁੱਟੀਆਂ ਪੈ ਗਈ ਆ ਇੱਕ ਤਰੀਕ ਤੋਂ
ਹਾਂਜੀ -ਹਾਂਜੀ ਤਾਂ ਕਰਕੇ ਨੀ ਜਾ ਰਹੇ ਹਾਂਜੀ ਜਦੋਂ ਤਾਂ ਇਹ ਹੁੰਦਾ ਹੈ ਜਾਣਾ ਹੀ ਹੈ। ਨਿਆਣਿਆਂ ਨੂੰ ਛੱਡਣ
ਹਾਂਜੀ ਜਾਣ ਲਿਆਣ ਵੀ ਜਾਣਾ ਛੱਡਣ ਤੇ ਆਪੇ ਜਾਣਾ। ਕਿਉਂਕਿ ਹਸਬੈਂਡ ਜਾਂਦੇ ਨੀ ਹੈ ਕਿਉਂਕਿ ਮੰਮੀ ਦੇਖਣ ਹੁੰਦਾ ਆਪਣੀ ਸ਼ੋਪ ਹੈ ਫਿਰ ਸ਼ੋਪ ਕਹਿਣਾ ਹੁੰਦਾ ਕਿਸੇ ਨਾ ਕਿਸੇ ਨੇ ਤੇ ਫੇਰ ਪੰਦਰ ਪਿੰਟ ਲਈ ਕੌਣ ਦੁਕਾਨ ਬੰਦ ਕਰੇ ਫਿਰ ਆ ਕੇ ਦੁਕਾਨ ਖੋਲ੍ਹੇ ਕਿਹਾ ਮੈਂ ਆਪੇ ਲੈਣ ਜਾਾਰੇ ਮਰੇ
ਮੇ ਨਨ ਜਾਣਾ ਚਾਹੀਦਾ
ਕਰਕੇ ਉਥੋਂ ਕੁਛ ਨੀ ਲੈ ਰਹੀਆਂ ਪਾਣੀ ਜਿਆਦਾ ਪੀ ਰਹੀ ਹ ਸਲਾਦ ਕਿਸੇ ਲ ਆ ਜਏ ਤੇ ਘਰ ਖਾ ਲੈਂਦੀ ਆ ਨਹੀਂ ਤੇ ਕੋਈ ਹ
ਹਾਂਜੀ ਹਾਂਜੀ ਹ
ਐ ਕਿ ਚੋਲ ਜਿਹੜੇ ਆ ਨਾ ਮੈਂ ਪਾਣੀ ਕੱਢ ਕੇ ਖਾ ਲੈਂਦੀ ਹਾਂ ਪਿੱਛ ਕੱਢ ਕੇ
ਵੈਸੇ ਚਾਅ ਉਹਨਾਂ ਨਾਲ ਕਹਿੰਦੇ ਨੇ ਕਹਿੰਦੇ ਫੈਟ ਹੋ ਜਾਂਦਾ ਹੈ
ਆਹ ਚਾਵਲ ਦਾ ਫੈਡ ਹੁੰਦਾ ਚਾਵਲ ਦਾ ਪਾਣੀ ਕੱਟ ਕੇ ਬਣਾਉਂਦੀ ਹ ਮੈਂ
ਅੱਛਾ ਉਹਬਾਲ ਕੇ ਬਣਾਉਂਦੇ ਹੋ
ਹਾਂਜੀ ਹਾਂਜੀ ਬਾਹਾਲ ਕੇ ਖਾਣ ਤੇ
ਜੇ ਮਨ ਕਰਦਾ ਹੋਵੇ ਤੜਕੇ ਵਾਲੇ ਖਾਣ ਨੂੰ ਫੇਰ
ਉਹ ਫਿਰ ਕਦੀ ਕੁ ਚੱਲ ਜਾਂਦਾ ਨਾ।
ਕਦੇ ਕਧਾਰ ਚੱਲ ਜਾਂਦਾ ਹਾਜੀ ਰੋਜ਼ ਰੋਜ਼ ਨੀ। ਚਾਵਲਾ ਬਿਨਾਂ ਤਾਂ ਕੋਈ ਕੀ ਸਵਾਦ ਨੀ ਲੱਗਦੀ ਰਾਜਮਾਂ ਚਾਵਲ ਛੋਲੇ ਚਾਵਲ ਤਰੀ ਵਾਲੀ ਸਬਜ਼ੀ ਹੋਵੇ ਨਾ ਨਾਲ ਚਾਵਲ ਤਾਂ ਚਾਹੀਦੇ ਚਾਹੀਦੇ ਆ ਫਿਰ ਡਾਇਟ ਜਾਵੇ ਪਹਾੜ ਚ। ਹਾਂ ਫਿਰ ਡਾਈਟ, ਫਿਰ ਡਾਈਟ ਨੀ ਦੇਖੀ ਜਾਂਦੀ ਫੇਰ ਤਾਂ ਖਾਣਾ ਦੇਖਦਾ ਦਿਖਦਾ ਵਾ ਖਾਣਾ ਹੀ ਆ।
ਏਹੀ ਦੇਖਦੇ ਆ ਖਾਣਾ ਹੁੰਦਾ ਏ। ਡਾਈਟ ਹੁੰਦੀ ਨੀ ਹੈਗੀ ਐਕਸਟਰਾ ਫੇਰ ਕਰ ਲਾਗੇ ਦੋ ਤਿੰਨ
ਹਾਂਜੀ
ਫੇਰ ਕਰਨ ਲਗੋ ਫਿਰ ਮਨ ਕਰਦਾ ਆਈ ਏ ਦਰਦ ਹੋ ਰੀ ਏ।
ਹਾਂਜੀ ਇਹ ਤਾਂ ਹੈ।
ਹੋਰ ਦੱਸੋ
ਬਸ ਵਧੀਆ।
ਤੇ ਸ਼ਾਮ ਨੂੰ ਵੀ ਜਾਓਗੇ ਤੁਸੀਂ
ਮੈਂ ਘਰ ਹੀ ਕਰਨੀ ਆ ਘਰ ਹੀ ਕਰ ਦਿੰਦੀ ਆਪਣਾ ਐਲ ਸੀ ਡੀ ਚ ਲਗਾਇਆ ਆਪਣੇ ਬੂਹੇ ਕੀਤੇ ਬੰਦ ਦੋਨੋ ਗੈਲਰੀ ਵਾਲਾ ਵੀ ਤੇ ਸਾਹਮਣੇ ਵਾਲਾ ਵੀ ਐਲ ਸੀ ਡੀ ਚ ਲਗਾਇਆ ਵਾਜ ਥੋੜੀ ਕੀਤੀ ਤੇਜ਼ ਨਾਲ ਨੇ ਗੱਲ ਕਰਨ
ਚਲੋ ਚੰਗੀ ਗੱਲ ਤਾਂ ਫੇਰ ਘਰ ਚ ਹੀ ਆ। ਵੈਸੇ ਬਾਹਰ ਦੀ ਹਵਾ ਵੀ ਬਾਹਰ ਦੀ ਹਵਾ ਦੀ ਨਾ ਗਲ ਹੀ ਹੋਰ ਹੁੰਦੀ ਆ ਆਪਾਂ ਸਵੇਰੇ ਸਵੇਰੇ ਦੀ ਜਿਹੜੀ ਹਵਾ ਹੁੰਦੀ ਆ ਨਾ ਉਹ ਵੀ ਆਪਣੇ ਫੇਫੜੇ ਲਈ ਵਧੀਆ ਹੁੰਦੀ ਆ। ਹਾਂ ਬਸ ਬਸ ਵਧੀਆ ਸਹੀ ਰਹਿੰਦੀ ਜਾਣਾ ਚਾਹੀਦਾ ਵੈਸੇ ਇਹ ਮੈਨੂੰ ਕਹਿੰਦੇ ਰਹਿੰਦੇ ਨੇ ਮੈਂ ਕਿਹਾ ਮੈਂ ਫੇਟਾ ਇੱਕਦਮ ਮੈਂ ਕਿਹਾ ਤੁਸੀਂ ਜਾਓ ਮੈਨੂੰ ਲੋੜ ਨੀ ਹੈਗ ਹੱਲੇ ਹੱਸਦੇ ਨੇ ਕਹਿੰਦਾ ਇਨਾ ਇੰਨਾ ਘਮੰਡ ਨਾ ਘਰ ਦੇਖੀ ਤੂੰ ਇੱਕ ਦਿਨ ਖੁਦ ਕਹੇਗੀ ਮੈਨੂੰ ਵੀ ਲੈ ਕੇ ਚਲੋ ਮੈਂ ਕਹਿ ਐਵੇ ਬੋਲਦੇ ਪਏ ਉਹ ਮੈਂ ਕਿਹਾ ਇਦਾ ਦਿਨ ਨਾ ਆਵੇ ਕਦੇ।
ਬਸ ਇਹੀ ਹੈ ਨਹੀਂ ਹੁੰਦਾ ਯਾਰ ਕੁੜੀ ਨੂੰ ਬੜਾ ਫਿਟ ਮਜ਼ਾ ਹੁੰਦਾ ਬਹੁਤ ਜ਼ਿਆਦਾ ਕਿ ਸਭ ਡਰੈਸਾਂ ਪਾਈ ਹੀ ਸਾਨੂੰ ਅੱਛੀਆਂ ਲੱਗਣ ਡਰੈਸਾਂ ਪਾਈ ਦੀਆਂ। ਬਹੁਤ ਕਿਹਾ ਕਿ ਮੈਂ ਫਿਟ ਰਵਾ
ਹਾਂਜੀ
ਤਾਂ ਕਰਕੇ
ਹੋਰ ਕੀ ਕੀ ਖਾ ਲੈਂਦੇ ਹੋ ਤੁਸੀਂ।
ਫਿਰ ਖਾ ਸਭ ਕੁਛ ਲੈਂਦੀ ਆ
ਨੂਨ ਵਿੱਚ ਨੀ ਜਿੱਦਾਂ ਤੁਸੀਂ ਕਹਿ ਰਹੇ ਹੋ ਪਹਿਲੀ ਫੈਟ ਘਟਾਉਣ ਲਈ ਜਿਹਦੇ ਹੁਣ ਜਿਆਦਾ ਤਲਿਆ ਹੋਇਆ ਵੀ ਨੀ ਖਾਂਦੇ ਹੋਣੇ।
ਨਾ ਨਾ ਨਾ ਪਕੌੜੇ ਵਗੈਰਾ ਨੀ ਖਾਂਦੀ ਆ ਮੈਂ ਔਰ ਫਾਸਟ ਫੂਡ ਵੀ।
ਖਾ ਲੈ ਨਹੀਂ ਨਹੀਂ।
ਹੁਣ ਆਏ ਹੋਣ ਪਤਾ ਕੀ ਹੈ ਹਾਂ ਫਿਰ ਸਾਰੇ ਇਕੱਠੇ ਹੁੰਦੇ। ਫਿਰ ਤਾਏ ਚਾਚੇ ਸਾਰੇ ਇਕੱਠੇ ਹੁੰਦੇ ਨੇ ਨੂੰਹਾਂ ਪੁੱਤ ਚੰਗਾ ਲਗਦਾ ਕਹਿੰਦੇ ਪਹਲੇ ਨਾਲੋ ਜਦੇ ਹੀ ਮੋਟੀ ਲਗਦੀ ਆਪਣੇ ਆਪ ਵਜਨ ਕਟਾ ਰਹੀ ਏ ਫਿਰ ਓਹ ਗੱਲ। ਬਣ ਜਾਂਦੀਆਂ ਨੇ।
ਹਾਂਜੀ ਇਹ ਤਾਂ ਹੈ।
ਨਾ ਵੀ ਘਟਾਓ ਨਾ ਉਹ ਹਲੇ ਤੱਕ ਤੇਰਾ ਵਜਨ ਘਟਿਆ ਨੀ। ਉਹ ਨਾ ਐਨਾ ਓਹ ਕਰ ਰਹੀ ਸੀ ਕਿ ਮਜ਼ਾਕ ਬਣਾਂਦੇ ਆ ਫਿਰ ਤਾਂ ਕੇ ਖਾ ਲਈ ਦਾ। ਸਭ ਕੁਛ ਖਾ ਲੈਂਦੇ ਆ ਅਸੀਂ।
ਹਾਂਜੀ। ਚਲੋ ਕੋਈ ਨਾ ਘੱਟ ਹੀ ਜਾਣਾ ਜਦੋਂ ਨੂੰ ਤੁਸੀਂ। ਪਰੇਜ ਕਰਦੇ ਫਿਰ ਘੱਟ ਹੀ ਜਾਣਾ ਉਹਨੇ।
ਹਾਂਜੀ, ਘਰੇ ਪਰੇਜ ਆ ਬਿਲਕੁਲ ਬਾਹਰ ਪਰੇਜ ਨਹੀਂ ਹੈ।
ਬਾਹਰ ਤਾਂ ਬਿਲਕੁਲ ਨੀ ਕਰੇਗਾ। ਇੱਕ ਦਿਨ ਦਾ ਜਾਣਾ ਹੁੰਦਾ ਪਾਰਟੀ ਚ ਖਾਣਾ ਪੀਣਾ ਨਹੀਂ ਤੇ ਫਿਰ।
ਸਾਡੇ ਘਰੇ ਪਾਰਟੀ ਬੜੀ ਘੱਟ ਹੁੰਦੀਆਂ ਨੇ। ਕਿਸੇ ਦੇ ਸਾਲ ਚ ਕਦੋਂ ਵਾਰੀ ਆਜੇ ਆਜੇ ਨਹੀਂ।
ਹਾਂਜੀ ਹਾਂਜੀ। ਤੇ ਨਾਲੇ ਗਰਮੀ ਚ ਤੇ ਜੇ ਕਿਤੇ ਪਾਰਟੀ ਦਾ ਨਾਮ ਵੀ ਲੈਦਾ ਫਿਰ ਜਾਣ ਦਾ ਐਵੇਂ ਮਨ ਨੀ ਕਰਦਾ।
ਹਾਂਜੀ ਸਾਡੇ ਪਾਰਟੀਆਂ ਬੜੀਆਂ ਘੱਟ ਆਉਂਦੀਆਂ ਮਤਲਬ ਕਿਹ ਸ਼ੁਕਰ ਆਈ ਹੈ।
ਚਲੋ ਚੰਗੀ ਗੱਲ ਆ ਧਿਆਨ ਨਾਲ ਖਾਇਓ ਕਦੇ।
ਹਜੇ ਤੇ ਹੈ ਅਜੇ ਤਾਂ ਹੈ ਹੀ ਨਹੀਂ।
ਨਾ ਆਜੂਗੀ।
ਆਹ ਦੇਖੋ ਕਦੋਂ ਆਂਦੀ ਐ।
ਮੈਂ ਗਈ ਨੀ। ਕੱਲ ਦੀ ਸੀਗੀ ਮੇਰੀ ਫਰੈਂਡ ਹੈਗੀ ਉਹਦੇ ਭਰਾ ਦੇ। ਉਹਦਾ ਮੇਰੇ ਭਰਾ ਉਹਦੇ ਭਰਾ ਦਾ ਰੋਕਾ ਸੀਗਾ ਉਹਨੇ ਬੁਲਾਇਆ ਸੀ ਮੈਂ ਨੀ ਗਈ ਮੈਂ ਕਿਹਾ ਭੈਣੇ ਮੈਂ ਨੀ ਆਣਾ ਗਰਮੀ ਬੜੀ ਆ ਮੈਂ ਕਿਹਾ ਮੈਂ ਵਿਆਹ ਚ ਹੀ ਆਜੂਗੀ ਇੱਕ ਵਾਰ। ਮੈਂ ਕਿਹਾ ਸਰਦੀਆਂ ਚੇ ਕਰੇਗੀ ਤਾਂ ਆਊਂਗੀ ਨਹੀਂ। ਮੈਂ ਨਹੀਂ ਆਂਦੀ ਕਹਿੰਦੀ। ਠੀਕ ਆ ਕਦੀ ਸਰਦੀਆਂ ਚ ਹੀ ਕਰਾਂਗੇ।
ਪਤਾ ਏ, ਹਾਂਜੀ ਵੈਸੇ ਵੀ ਵਿਆਹ ਵਿੱਚ ਪੇ ਅੱਛੀਆਂ ਲੱਗਦੀਆਂ ਲੇਡੀਜਾ਼ਂ ਨੂੰ। ਕੁੜੀਆਂ ਨੂੰ ਬਹੁਤ ਅੱਛੀਆਂ ਲੱਗਦੀ ਐ ਪਾਈ ਇੱਕ ਸਲੀਮ ਹੋ ਨਾ ਤ ਡਰੈਸ ਪਾਈ ਦੀ ਏ ਬੜੀ ਅੱਛੀ ਲੱਗਦੀ ਐ।
ਵਧੀਆ ਲੱਗਦੀ ਆ।
ਏ ਤੇ ਹੈ ਈ।
ਹੋਰ ਦੱਸੋ।
ਬਸ ਵਧੀਆ, ਚਲੋ ਠੀਕ ਐ ਮੈਂ ਕਰਦੀ ਆਂ ਬਾਅਦ ਚ ਸੁਣਦਾਂ ਨਹੀਂ, ਹਾਂਜੀ ਬਾਏ ਬਾਏ।